ਹਾਂਜੀ- ਸਤਿ ਸ਼੍ਰੀ ਅਕਾਲ ਕੈਸੇ ਹੋ
ਬਸ ਠੀਕ ਆ ਤੁਸੀਂ ਕੀ ਬਸ ਸਭ ਠੀਕ, ਹਾਂਜੀ -ਹਾਂਜੀ ਹੋਰ ਕੀ ਚੱਲਦਾ ਪਿਆ, ਹਾਂਜੀ- ਹਾਂਜੀ ਰੋਟੀ ਰ
ਅੱਛਾ, ਕੀ ਖਾਧਾ
ਅਹ, ਮੈਂ ਨਾ ਪਿਕਚਰ ਦੇਖਣੀ ਪੈਂ ਆ ਮੋਬਾਇਲ ਤੇ ਪੰਜਾਬੀ ਪਿਕਚਰਾਂ, ਉਹ ਇੱਕ ਕੁੜੀ, ਹਮ ਹਾਂ- ਹਾਂ- ਹਾਂ ਇੱਕ ਕੁੜੀ ਬਹੁਤ ਅੱਛੀ ਪਿਕਚਰ ਹੈ ਪੰਜਾਬੀ ਪਿਕਚਰ ਅੱਛੀ ਹੁੰਦੇ ਨੇ ਹਨਾ
ਹਾਂਜੀ, ਪੰਜਾਬੀ ਪਿਕਚਰ ਅੱਛੀ ਹੁੰਦੀ
ਹਮ- ਹਮ
ਉਸੇ ਚ ਉਹ, ਕੀ ਨਾਂ ਹੈ ਉਹ ਕੁੜੀ ਦਾ
ਇਹ ਏ ਆਲੀਆ।
ਨਹੀਂ -ਨਹੀਂ ਆਲਿਆ ਨਹੀਂ ਏ ਪੰਜਾਬੀ ਪਿਕਚਰ ਹੈ ਨਾ ਇੱਕ ਕੁੜੀ ਦਾ
ਇਕ ਕੁੜੀ ਜਿਸ ਚ ਦਿਲਜੀਤ ਹੈ ਨਾ।
ਹਾਂ ਦਲਜੀਤ ਨਹੀਂ ਹੈੇ ਸ਼ਹਨਾਜ ਗਿਲ
ਸ਼ਹਨਾਜ ਗਿੱਲ ਅੱਛਾ- ਅੱਛਾ- ਅੱਛਾ -ਅੱਛਾ ਹਾਂ ਕੁੜੀ, ਹਾਂਜੀ ਥੋੜੀ ਦੇਰ ਬਾਦ ਕਰੋ।
ਹੱ
ਪਹਿਲੇ ਉਸੇ ਸੇ ਫ਼ੋਨ ਪੇ ਬਾਤ ਕਰੋ
ਹਾਂਜੀ- ਹਾਂਜੀ- ਹਾਂਜੀ ਹਾਂ ਉ ਹੀ ਮੈ ਕਿਹਾ ਪਿਕਚਰ ਦੇਖਣੀ ਪਈ ਆ
ਹਾਂਜੀ
ਹਾਂ ਉਹ ਚਾਲੂ ਆ ਉਹਦਾ ਵਿਸ਼ਯ ਕਿ ਭਈ ਪੰਜਾਬੀ ਤਾਂ ਕੁਝ ਮਤਲਬ ਰੀਸੈਂਟਲੀ ਇਤਨੀ ਹਾਈ ਪੰਜਾਬੀ ਨਹੀਂ ਸਮਝਦੀ, ਇੱਕਦਮ ਨੋਰਮਲ ਪੰਜਾਬੀ ਹੋਵੇ ਤਾਂ ਸਮਝ ਜਾਂਦੀ
ਹਾਂਜੀ, ਕੋਈ- ਕੋਈ ਪਿਕਚਰਾਂ ਬਹੁਤ ਮਤਲਬ, ਹਾਈ ਫਾਈ ਪੰਜਾਬੀ ਹੁੰਦੀ ਜੋ ਸਮਝ ਹੀ ਨਹੀਂ ਆਉਂਦੀ
ਹਾਂਜੀ- ਹਾਂਜੀ- ਹਾਂਜੀ ਉਹ ਪੰਜਾਬ ਸਾਈਡ ਦੀ ਪੰਜਾਬੀ ਹੁੰਦੀ ਹੈ ਨਾ, ਇਸ ਕਰਕੇ ਉਸ ਸਮਦੀ ਨ ਗੱਲ ਜਾਂਦੀ
ਅਸੀ ਕਿਵੇਂ ਮਹਾਰਾਸ਼ਟਰ ਚ ਰਹਿੰਦੇ ਨਾ ਤੇ ਉਹ ਦੂਜੇ ਮਰਾ ਦੂ ਦੂਜੀ ਪੰਜਾਬੀ ਨਹੀਂ ਆਉਂਦੀ ਹੈ ਤਾਂ ਇਹ ਨੋਮਲ
ਮਹਾਰਾਜ ਹਾਂਜੀ -ਹਾਂਜੀ ਮਹਾਰਾਸ਼ਟਰ ਵੱਲ ਨੂੰ, ਮਨ ਵੀ ਇਹੀ ਪ੍ਰੋਬਲਮ ਹੁੰਦਾ, ਮੈਂ ਵੀ ਮਹਾਰਾਸ਼ਟਰ ਚ ਹੀ ਰਹਿ ਰਹੀ ਹ ਨਾ ਤ ਮਹਾਰਾਸ਼ਟਰ ਵਾਲੇ ਨੂੰ ਬਹੁਤ ਪ੍ਰੋਬਲਮ ਆਉਂਦਾ, ਮਤਲਬ ਕਿ ਬੋਲਦੇ ਕਦੀ- ਕਦੀ ਸਮਝਦਾ ਹੀ ਨਹੀਂ-
ਸਮਝਣਾ ਨੀ ਸੱਚੇ ਨਹੀਂ ਸਮਝ ਆਉਦਾਉਹ ਪਿਕਚਰ ਵਿੱਚ ਵੀ ਨਹੀਂ ਸਮਝ ਆਉਦਾ
ਨਹੀ- ਨਹੀ ਥੋੜ੍ਹਾ ਜਿਹਾ ਕੋਸ਼ਿਸ਼ ਕਰੋ ਨਾ, ਇੱਕ ਦੋ ਵਾਰ ਸੁਣੋ ਨਾ ਫਿਰ ਸਮਝ ਜਾਂਦਾ ਹੈ, ਪਰ ਉਸਨੂੰ ਬਹੁਤ ਧਿਆਨ ਨਾਲ ਸੁਣਨਾ
ਹਾਂਜੀ। ਔਰ ਗਾਨੇ ਵੀ, ਪੰਜਾਬੀ ਦੇ ਕੋਈ- ਕੋਈ ਨਹੀ, ਸਮਝ ਆਂਦੇ ਦੋ ਤਿੰਨ ਵਾਰ, ਸੁਣੋ ਤਾਂ ਫੇਰ ਸਮਝ ਆਉਂਦੇ।
ਹਾਂਜੀ -ਹਾਂਜੀ- ਹਾਂਜੀ ਪੰਜਾਬੀ ਗਾਣੇ ਦਾ ਵਿ ਇਸ ਤਰਾ ਹੀ ਹੈ ਜਿਹੜੇ ਫੇਮਸ ਗਾਨੇ ਹੁੰਦੇ ਨੇ ਜਿਹੜੇ, ਜਲਦੀ ਸਮਝਦੇ ਨੂੰ ਸਮਝ ਜਾਂਦੇ ਨੇ ਪਰ ਇਸ ਤਰ੍ਹਾਂ ਗਾਨੇ ਨੀ ਸਮਝਦੇ, ਇਹ ਬੰਦਾ ਕਹਿੰਦਾ ਕੀ ਬੋਲਦੇ ਪਏ ਕ ਸਮਝਦਾ ਨੀ ਹੈਗਾ ਬੰਦੇ ਨੂੰ
ਹਾਂਜੀ, ਤੁਸੀ ਗਾਨੇ ਸੁਣਦੇ ਹੋ
ਹਾਂਜੀ- ਹਾਂਜੀ ਪੰਜਾਬੀ ਗਾਣੇ ਸੁਣੇਆਂ ਨਾ, ਹਾਂਜੀ- ਹਾਂਜੀ- ਹਾਂਜੀ ਹਿੰਦੀ ਵੀ, ਪੰਜਾਬੀ ਵੀ, ਪੰਜਾਬੀ ਸਭ ਸੇ ਜ਼ਿਆਦਾ ਫੇਵਰੇਟ ਹੈ ਹਮ, ਸਰਤਾਜ ਦੇ ਗਾਣੇ ਤਾਂ ਸਭ ਸੇ ਜ਼ਿਆਦਾ ਫੇਵਰੇਟ ਹਨ ਮੇਰੇ
ਅੱਛਾ
ਸਰਦਾਰ ਜੀ, ਉਹ ਸਾਰੇ, ਗਾਨੇ ਅੱਛੇ ਲੱਗਦੇ। ਮੇਨੁ ਬਹੁਤ।
ਸਾਡੇ ਘਰ, ਚ ਪੰਜਾਬੀ ਗਾ, ਇੱਧਰ ਨੀ ਸੁਣਦੇ, ਪੰਜਾਬੀ ਗਾਣੇ। ਮਤਲਬ ਮੇਰੇ ਸਸੁਰਾਲ ਵਿੱਚ। ਪੰਜਾਬੀ ਗਾਣੇ ਨੀ, ਹਿੰਦੀ ਗਾਣੇ ਸੁਣਦੇ। ਅ ਮੇਰੇ ਮਾਈਕੇ ਵਿਚ, ਅਸੀਂ ਪਿਓਰ ਪੰਜਾਬੀ ਆ, ਨਾ ਅਸੀ। ਤਾਂ ਅ, ਉਧਰ ਅਸੀ, ਪੰਜਾਬੀ ਗਾਣੇ ਹੀ, ਸੁਣਦੇ।
ਹਾਂਜੀ -ਹਾਂਜੀ, ਹਾਂਜੀ। ਮਤਲਬ ਪੰਜਾਬੀ ਗਾਣੇ। ਜੇੜੀ ਏ ਲਗਦੀ ਨਾ ਲੈਂਗੁਏਜ ਜੀ। ਅਪਣਾਪਨ ਲਗਦੇ ਨਾ। ਉਹ ਮਤਲਬ ਇਸਰਾ ਲਗਦਾ ਬਣੀ ਜਣਤ ਸੁਣਦੇ ਸਾਰ ਹੀ।
ਹੇ ਸਈ, ਬੋਲ ਰੇ ਓ, ਤੁਸੀ।
ਹੂੰ। ਹੋਰ? ਹਿੰਦੀ ਗਾਣੇ ਵੀ ਅੱਛੇ ਓਨੇ। ਹਿੰਦੀ ਮੂਵੀ, ਹਿੰਦੀ ਮੂਵੀਜ ਵੀ, ਅੱਛੇ ਹੁੰਦੇ ਨੇ ਉਨਾਂਦੇ। ਨਵੀਆ ਬਨਾਈ ਹਿੰਦੀ ਮੂਵੀਆ, ਆਉਂਦੇ ਪਏ। ਮਰਾਠੀ ਮੂਵੀਆ ਆਉਂਦੇ ਪਏ ਨੇ।
ਹਾਂ। ਮੈਂ ਹੁਣੀ। ਪਰਸੋ ਨੀ, ਏ ਪਿਚਰ ਦੇਖੀ। ਅ ਉਹਨੀ, ਦੂਜੀ ਦੀ।
ਹਾਂਜੀ- ਹਾਂਜੀ, ਹਾਂਜੀ। ਨਹੀ ਮੈਨੂੰ ਨੀ, ਦੇਖ ਵੀ ਉਹ। ਨਾ ਸੁਣੋੈਂ ਇਹ ਏਦਾਂ ਦੀ। ਮੇਰੇ ਬੱਚੇ ਵੀ ਪੰਜਾਬੀ ਪਿਕਚਰ ਦੇਖਦੇ ਨੇ, ਨਾ। ਅੱਛਾ- ਅੱਛਾ।
ਬਟ ਉਹਨੂੰ ਪੂਰਾ, ਪੰਜਾਬੀ ਟੱਚ ਦਿੱਤਾ ਹੈ, ਮੈਂ ਵਾਪਿਸ ਆਊਂਗਾ। ਮ ਮਤਲਬ, ਉਹ ਸਟੋਰੀ ਹੈ, ਇੰਡੀਆ ਪ ਪਾਕਿਸਤਾਨ ਜਦੋਂ ਸਪਰੇਸ਼ਨ, ਹੋਣ ਵਾਲਾ ਸੀ ਨਾ, ਤਦੋਂ ਦੀ ਕਹਾਣੀ ਹੈ।
ਠੀਕ ਹੈ -ਠੀਕ ਹੈ। ਫੇਰ ਤਾਂ, ਮੈਂ ਅੱਜ ਰਾਤੀ ਹੀ ਦੇਖਣੀ। ਕਿਉਂਕਿ, ਮਨ ਪੰਜਾਬੀ ਮੂਵੀ ਪੰਜਾਬੀ ਮੂਵੀ ਦਾ, ਬਹੁਤ ਜ਼ਿਆਦਾ ਸ਼ੌਕ ਹੈ। ਮੈਨੂੰ।
ਹਾਂ। ਨਹੀਂ -ਨਹੀਂ, ਬਹੁਤ ਅੱਛੀ ਪਿਕਚਰ ਹੈ। ਦੇਖੋ ਤੁਸੀ।
ਹਾਂ। ਇਕ ਭਾਰਤ, ਪਾਕਿਸਤਾਨ ਤੇ, ਜੇੜੀ ਪਿੱਚਰਾ ਹੁੰਦੀਆ ਹਨ। ਉਹ ਵੀ ਬਹੁਤ ਫੇਵਰੇਟ ਹੁੰਦੀਆ ਹਨ। ਗਦਰ ਤੇ ਕਿਤਨੀ ਵਾਰ ਵੀ ਦੇਖੋ, ਗਦਰ ਤੇ ਕਿਤਨੀ ਵਾਰ ਵੀ ਦੇਖੋ। ਇੰਜ ਲਗਦਾ ਦੇਖੀ ਹੁਣੀ ਦੇਖਣੀ ਪੈਂਦੀ। ਸਾਰੇ ਡੇਲੋਕ ਪਾਠ ਹੋਵੇ। ਹਾਂ ਸਾਰੇ ਡੇਲੋਕ। ਪਾਠਣ ਵੀ, ਸਭ ਕੁਛ ਪਾਠ ਈ। ਆ ਵੀ, ਇਕ ਸੋਚਦੇਆ ਨਾ। ਚਰ, ਦੇਖਣੀ।
ਨਈ ਉਹ, ਪਿਚਰ ਤੁਸੀ ਜਿੰਨੇਵਾਰੀ ਵੀ, ਦੇਖੋ। ਤੁਸੀ, ਬੋਰ ਹੋਗੇ ਹੀ, ਨੀ। ਮਤਲਬ, ਅਲਗ ਈ ਇੰਟਰੇਸਟ ਆਉਦਾ। ਉਹ ਪਿਚ
ਹਾਂਜੀ। ਹਾਂ-ਹਾਂ, ਏਕ ਏ ਵਲੀ, ਪਿਚਰ ਤੇ ਇਕ, ਨਾਨਕ ਨਾਮ ਜਹਾਜ਼ ਐ। ਮਤਲਬ ਗੁਰਦੁਆਰੇ ਦੀ, ਜੇੜੀ ਵੀ ਪਿਚਰਾ, ਆਉਂਦੀਆਂ ਨੇ ਪੁਰਾਣੀਆਂ।
ਅੱਛਾ -ਅੱਛਾ।
ਹਾਂ। ਗੁਰਦੁਆਰੇ ਵੀ ਮੈ, ਬਹੁਤ ਪਿੱਚਰਾ ਦੇਖਣੀਆ ਨੇ, ਪੁਰਾਣੀਆ। ਨਵੀ ਤਾਂ, ਕੁੱਝ ਇਤਾ ਪਤਾ ਨੀ ਹੈ, ਬਣਿਆ। ਕੀ ਨੀ ਬਣਿਆ। ਪਰ ਪੁਰਾਣੀਆ ਪਿਚਰਾ, ਦੇਖਣੀਆ। ਹਾਂਜੀ। ਹੈਲੋ।
ਹਾਂਜੀ। ਨਈ ਨੀ। ਉਹ ਨਾ ਮੈਂ ਮੇਰੇ ਜਵਾਕ ਨੂੰ ਦੇਖ ਰੀ ਸੀ ਉਹ ਕਿੱਧਰ ਗਿਆ। ਹੈ। ਟੀਵੀ ਦੇਖ ਰੇ ਐ। ਉਹ ਜਦੋ ਬੱਚੇ ਆਵਾਜ਼ ਨੀ ਕਰਦੇ ਨਾ ਤਾਂ ਥੋੜਾ ਸਾ ਡਰ ਲੱਗਦਾ ਕਿ ਆਵਾਜ਼ ਕਿਉਂ ਨੀ ਆ
ਬਰਾਬਰ- ਬਰਾਬਰ, ਨਈ ਡਰ ਜਾਂਦਾ ਬੰਦਾ। ਕਿ ਬੱਚਾ ਕਿਧਰ, ਚਲਾ ਤਾ ਨੀ ਗਿਆ। ਬਾਥਰੂਮਾ ਚ।
ਹਾਂ। ਉਹ ਅਵਾਜ਼, ਕਰਦੇ ਰਏ ਨਾ। ਤਾ ਫੇਰ, ਨਈ ਕੁਛ ਲਗਦਾ। ਬਟ ਆਵਾਜ਼ ਨਾ ਕਰੇ ਨਾ, ਫਿਰ ਥੋੜਾ ਜਿਆ ਡਰ ਲਗਦਾ।
ਡਰ ਲਗਦਾ। ਬਰਾਬਰ ਇਕਦਮ ਬਰਾਬ ਹੋਰ ਤੁਸੀਂ ਕੇੜੀ ਪਿਚਰਾਂ ਦੇਖਦੇ ਓ? ਔਰ ਹਿੰਦੀ? ਕੇ ਮਰਾਠੀ ਯਾ ਕੁਛ। ਮਰਾਠੀ, ਸਮਝ ਤੀ।
ਹੂੰ। ਆ ਹਾਂਜੀ, ਅਸੀ ਆਪਾਂ, ਮਰਾਠੀ ਆ ਨਾ। ਮਤਲਬ, ਮਹਾਰਾਸ਼ ਬੋਲਣੀ ਨੀ ਆਂਦੀ। ਬਟ ਸਮਝ, ਪੂਰੀ ਆ ਜਾਂਦੀ ਏ। ਗਾਊਟੀ ਔਰ ਪਿੱਚਰ ਬੋਲੋ ਉਹ ਸਭ ਕੁਛ ਸਮਝ ਆ ਜਾਂਦੇ। ਬਟ ਬੋ ਖੁਲਣੇ ਦੇ ਟਾਈਮ ਨਾ ਥੋੜਾ ਜਿਆ ਪ੍ਰੋਬਲਮ ਹਾਂਦੀ ਹੈ।
ਹਾਂ ਨੀ ਆਂਦੀ ਏ। ਮਰਾਠੀ ਨੂੰ ਵੀ ਪ੍ਰੋਬਲਮ ਆਂਦੀ। ਹਾਂ ਕੁਝ ਇਤਨੇ ਡਿਫੀਕਲਟ ਜੋ ਸਮਝਦੇ ਨੀ ਓ ਬੰਦੇ ਨੂੰ ਉਹ ਦੋ ਚਾਰ ਵਾਰ ਸੁਣ ਕੇ ਹੀ ਸਮਝਦੇ ਨ। ਜਿਸ ਤਰ੍ਹਾਂ ਪੰਜਾਬੀ ਨੂੰ ਪ੍ਰੋਬਲਮ ਆਉਂਦੀ ਐ ਅਪਣੇ ਨੂੰ ਉਸ ਤਰ੍ਹਾਂ ਮਰਾਠੀ ਚ ਵੀ ਆਂਦੀ
ਹਾਂ, ਉਹ ਮੇਰੇ ਹਸਬੈਂਡ ਬਹੁਤ ਅੱਛੀ ਮਰਾਠੀ ਬੋਲਦੇ, ਮਤਲਬ ਪ੍ਰੋਪਰ ਮਰਾਠੀ
ਇੱਧਰ ਦਾ ਜਨਮ ਹੋ ਸੀ ਨਾ ਬਈਆ ਦਾ।
ਹਾਂਜੀ ਗਾਓ ਵਾਲੀ ਮਰਾਠੀ ਨਾ ਉਹ ਮੈਨੂੰ ਨਾ ਮਰਾਠੀ, ਬਿਲਕੁਲ ਨੀ ਪਸੰਦ ਪਤਾ ਨੀ ਕਿਉਂ। ਇੱਕ ਹਿੰਦੀ ਔਰ
ਭਿੰਡੀ ਇੱਧਰ ਦੇ ਏ ਨਾ ਉਹਨਾਂ ਨੂੰ ਮਰਾਠੀ ਪੂਰੀ ਜੰਮਦੀ ਐ। ਪੰਜਾਬੀ ਵੀ ਬੋਲ ਲੈਂਦੇ ਨੇ, ਪਰ ਮਰਾਠੀ ਇੱਕਦਮ ਪਿਓਰ ਕਿਉਂਕਿ ਪੜ੍ਹਾਈ ਵੀ ਉਹਨਾਂ ਦੀ ਮਰਾਠੀ ਚ ਹੀ ਹੋਈ ਏ ਹੂ ਹੂ।
ਪ੍ਰੋਪਰ ਮਰਾਠੀ ਉਹ ਗਾਉ ਖੇੜੇ ਟਾਈਪ ਮਰਾਠੀ ਹੁੰਦੀ ਨਹੀਂ ਉਹ ਵੱਖਰਾ ਬੋਲਦੇ ਮੈਂ ਬੋਲਦੀ ਪਲੀਜ ਇਸ ਤਰਾਂ ਨਾ ਗੱਲ ਕਿਆ ਕਰੂ ਮੈਨੂੰ ਬਿਲਕੁਲ
ਹਮ। ਸਮਝਦੀ ਨੀ ਉਦੋਂ, ਬੋਲਣੀ ਵੀ ਬਹੁਤ ਅਲੱਗ ਲੱਗਦੀ ਏ ਮਰਾਠੀ। ਪਰ ਪੰਜਾਬੀ ਹਾਂ, ਪੰਜਾਬੀ ਸਭ ਤੋਂ ਬੇਸਟ ਏ ਹੂ।
ਆ ਪਾਟਿਲ ਹੋਣ ਦੇ ਨਾ ਮਰਾਠੀ ਚ ਮਤਲਬ ਉਹਨਾਂ ਦੀ ਮਰਾਠੀ ਅਹ ਉਹ ਬਹੁਤ ਅੱਛਾ ਏ, ਬਹੁਤ ਅੱਛੀ ਮਤਲਬ ਹਿੰਦੀ ਆ ਮਰਾਠੀ ਆ ਉਹਨਾਂ ਦੀ। ਮਤਲਬ ਅਲੱਗ ਹੀ ਮਰਾਠੀ ਉਹਨਾਂ ਦੀ, ਔਰ ਜੇ ਗਾਓ ਵਾਲੀ ਮਰਾਠੀ ਬਿਲਕੁਲ ਨੀ ਅੱਛੀ ਲਗਦੀ।
ਅੱਛਾ ਅੱਛਾ। ਹੋਰ ਕਿਹੜੀ ਕਿਹੜੀ ਪਿੱਚਰਾਂ ਦੇਖੋ ਹਾਂਜੀ?
ਪੈਟ ਐਨੀਮਲ
ਹਾਂ ਹਾਂਜੀ ਹਾਂਜੀ ਹਾਂਜੀ ਮੈਨੇ ਪਾਲੇ ਵੀ ਨੇ ਡੋਗ ਫੀਮੇਲ।
ਅੱਛਾ ਹੈ ਕਿ ਫੀਮੇਲ ਏ ਕਿਹੜੀ ਬਰੀਡ ਏ?
ਨਹੀਂ ਨਹੀਂ ਬ੍ਰਿਡ ਨਹੀਂ ਲੋਕਲ ਐ, ਮੇਰੀ ਕੁੜੀ ਲਿਆਈ ਸੀਗੀ। ਤਾਂ ਸਾਰੇ ਗ੍ਰਾਊਂਡ ਚ ਹੀ ਰੱਖਵਾ ਉਸ ਤੋਂ ਬਾਹਰ ਉੱਪਰ ਥੋੜਾ ਜਗਾਂ ਵਾ ਉਹਨਾਂ ਨਾ ਦੀ। ਉਹ ਹੁਣ ਵੱਡੀ ਹੋ ਗਈ ਉਸ ਦੇ ਦੋ ਤਿੰਨ ਵਾਰ ਬੱਚੇ ਵੀ ਹੋ ਗਏ।
ਅੱਛਾ ਅੱਛਾ।
ਬਹੁਤ ਵੱਡੀ ਹੋ ਗਈ, ਹੁਣ ਤੇ ਕਮ ਸੇ ਕਮ ਅੱਠ ਸਾਲਾਂ ਦੀ ਉਹ ਸੀ।
ਅੱਛਾ ਉਹ ਨਾ ਮੈਨੂੰ ਜਾਨਵਰ ਪਸੰਦ ਏ। ਬਟ ਨਾ ਉਹਨਾਂ ਨੂੰ ਪਾਲਣਾ ਨਹੀਂ ਪਸੰਦ ਕਿਉਂਕਿ ਜਦੋਂ ਉਹ ਗੁਜ਼ਰ ਜਾਂਦੇ ਨਾ ਫੇਰ ਬਹੁਤ ਦੁੱਖ ਹੁੰਦਾ ਬਹੁਤ ਜ਼ਿਆਦਾ।
ਉਹ ਤਾਂ ਹੈ।
ਸਾਡੀ ਵੀ ਇੱਕ ਕੁੱਤੀ ਸੀ ਬਰਾਉਨੀ ਹਾਂ ਨਾ ਇੱਕ ਤਾਂ ਕੈਸੇ ਨਾ ਜਾਨਵਰੋਂ ਦੀ ਅ ਕੁ ਕੁੱਤਿਆਂ ਦੀ ਨਾ ਲਾਈਫ ਵੀ ਜ਼ਿਆਦਾ ਨੀ ਰਹਿੰਦੀ ਦਸ
ਹਾਂਜੀ ਹਾਂਜੀ ਹਾਂ, ਬਾਰਾਂ ਸ ਹਾਂ ਹਾਂ ਹਾਂਜੀ ਉਸ ਚ ਜ਼ਿਆਦਾ ਨਹੀਂ ਰਹਿੰਦੀ ਬਰਾਬਰ।
ਤਾਂ ਫਿਰ ਬਹੁਤ ਦੁੱਖ ਹੁੰਦਾ ਅਗਰ ਉਹਨਾਂ ਨੂੰ ਕੁਛ ਹੋ ਜਾਵੇ ਜਾਂ ਕੋਈ ਦੂਜਾ ਕੁਛ ਤਾਂ ਕਿ ਕੱਟ ਲਵੇ ਜਾਂ ਕੁੱਛ ਹੋ ਜਾਵੇ ਉਹਨਾਂ ਬੱਚਿਆਂ ਨੂੰ ਕੁਛ ਹੋ ਜਾਵੇ ਤਾਂ ਬ ਬਥੇਰਾ ਦੁੱਖ ਹੁੰਦਾ ਪਰ ਬੱਚੇ ਨਹੀਂ ਸਮਝਦੇ। ਮੇਰੀ ਕੁੜੀ ਬੋਲ ਰਹੀ ਏ, ਬਿੱਲੀ ਲੈ ਲੋ ਬਿੱਲੀ ਲੈ ਲਓ ਮੈਂ ਨ
ਨਹੀਂ ਨਹੀਂ ਨਹੀਂ ਨਹੀਂ ਬਿੱਲੀ ਨਹੀਂ ਰੱਖਣੀ ਬਿੱਲੀ ਬਿੱਲੀ ਬੱਚਿਆਂ ਨਾਲ ਲਾ ਕੇ ਸੁੰਦੀ ਹੁੰਦੀ ਏ ਨਾ ਤਾਂ ਉਹ ਅੱਛੀ ਨੀ ਹੁੰਦੀ ਸਰੀਰ ਵਾਸਤੇ।
ਉਹਨਾਂ ਦੇ ਬਾਲ ਨਹੀਂ ਅੱਛੇ ਰਹਿੰਦੇ ਨਾ, ਬਾਲਾਂ ਨਾਲ ਕੋਈ ਪ੍ਰੋਬਲਮ ਹੁੰਦੀ ਨਾ।
ਹਾਂਜੀ-ਹਾਂਜੀ ਚ ਨਹੀਂ ਜਾਣਾ ਚਾਹੀਦਾ, ਉਸ ਨਾਲ ਬਹੁਤ ਸਾਰੀ ਬਿਮਾਰੀਆਂ ਹੁੰਦੀਆਂ ਉਹਦੀ ਸਮੈਲ ਮੈਂ ਤਾਂ ਮੇਰੀ ਕੁੱਤੀ ਅੰਦਰ ਵੀ ਨਹੀਂ ਲੈ ਕੇ ਅਉਣ ਦਿੱਤੀ ਪਹਿਲੇ ਰਹਿਣੀ ਸੀਗਾ ਹੁਣ ਚਾਰ-ਪੰਜ ਸਾਲਾਂ ਸੀ ਹਾਂ। ਚਾਰ ਪੰਜ ਸਾਲ ਅਸੀਂ ਮੈਂਨ ਬਾਹਰ ਛੋੜੋ ਇਹਨੂੰ ਵੱਡੀ ਹੋ ਗਈ ਹੁਣ ਤਾਂ ਮੈਂ ਬਾਹਰ ਹੀ ਛੋੜ ਵੀ ਮੈਂ ਅੰਦਰ ਨਹੀ ਲੈਣੀ ਹੈ ਉਸੇ ਬਿਲਕੁਲ।
ਫਿਰ ਰੋਟੀ ਤੁਸੀਂ ਬਾਹਰ ਹੀ ਦਿੰਦੇ ਹੋ?
ਹਾਂਜੀ-ਹਾਂਜੀ ਰੋਟੀ ਬਾਰ ਈ ਦੇਣੀ ਆ, ਤੇ ਕੁਛ ਬਣਾਵਾ, ਚਿਕਨ, ਉਗ ਫੁਲਕਾ ਬਿਲ ਜੋ ਦਾਲ ਫੁਲਕਾਝੀ, ਸਬਜੀ ਅ ਦਹੀਂ ਫੁਲਕਾ ਹੁੰਦਾ ਸਭ ਬਾਹਰ ਦੇਣੀ ਹੈ ਮੈਂ ਉਸ ਉਹ ਬਾਹਰ ਖਾਂਦੀ ਏ। ਉਸਦੀ ਇੱਕ ਕੁੜੀ ਵੀ ਏ, ਛੇ ਮਹੀਨਿਆਂ ਦੀ। ਹਾਂ ਆ ਉਹ ਵੀ ਖਾਂਦੀ ਹੈ ਤੇ ਉਹ ਵੀ ਖਾਂਦੀ ਦੋਨੋ ਬਾਹਰ ਖਾਂਦੀਆਂ।
ਅੱਛਾ ਨਾ।
ਪੈਰਟ ਹਾਂਜੀ ਹਾਂਜੀ ਇਹ ਨਾ ਮੇਰੇ ਵਿਆਹ ਤੋਂ ਪਹਿਲੇ ਦਾ ਏ ਪੈਰੇਟ ਬਟ ਨਾ ਮੈਨੂੰ ਨਹੀਂ ਪਸੰਦ।
ਨਹੀਂ ਪੈਰਟ ਤਾਂ ਅੱਛਾ ਹੁੰਦਾ ਏ।
ਅੱਛੇ ਹੁੰਦੇ ਬਟ ਨਾ ਦੋ ਆਏ। ਪਹਿਲੇ ਤੋ ਨਾ ਇੱਕ ਗੁਜ਼ਰ ਗਿਆ ਮਤਲਬ ਤਿੰਨ ਚਾਰ ਮਹੀਨੇ ਹੋਏ ਫੇਰ ਇਹ ਕੱਲਾ ਏ ਇਹ ਨਾ ਕੱਲਾ ਫਿਰ ਚਿੱਕਾ ਮਾਰਦਾ ਰਹਿੰਦਾ। ਫਿਰ ਅੱਛਾ ਵੀ ਨਹੀਂ ਲੱਗਦਾ ਨਾ ਕੱਲਾ ਏ ਫੇਰ ਮੰਮੀ ਬੋਲ ਔਰ ਲਿ ਪਲੀਜ਼ ਨਾ ਨ ਕਰਾਓ ਜਾਨਵਰ ਬਿਲਕੁਲ ਨਾ ਰੱਖੋ। ਏਕ ਹੈ ਨਾ ਉਹਨੂੰ ਹੀ ਨ ਇਹ ਇਹਨੂੰ ਹੀ ਅੱਛੀ ਤਰ੍ਹਾਂ ਪਾਲੋ। ਨਹੀਂ ਤਾਂ ਇਹਨੂੰ ਛੱਡਦੇ ਬਟ ਇਹਨੂੰ ਛੱਡ ਨੀ ਸਕਦੇ ਕਿਉਂਕਿ ਉੱਡ ਨਹੀਂ ਸਕਦਾ। ਕਿਉਂਕਿ ਸਟਾਰਟਿੰਗ ਤੋਂ ਹਾਂ ਸਟਾਰਟਿੰਗ ਤੋਂ ਉਹਨਾਂ ਨੇ ਪਿੰਜਰੇ ਚ ਰੱਖਿਆ, ਉਹਨੂੰ ਉੱਡਣਾ ਹੀ ਨਹੀਂ ਆਉਂਦਾ।
ਹਾਂਜੀ-ਹਾਂਜੀ-ਹਾਂਜੀ ਉਹ ਕਿਸੇ ਦਾ ਘਰ ਦਾ ਸਦੱਸਯ ਬਣ ਜਾਂਦਾ ਨਾ ਇਕਦਮ।
ਹਾਂ ਔਰ ਫੇਰ ਇਹਨਾਂ ਨੂੰ ਕੁਛ ਹੋ ਜਾਵੇ ਨਾ, ਹਾਂਜੀ ਮੇਲ ਏ ਮੇਲ ਪਹਿਲੇ ਫੀਮੇਲ ਔਰ ਮੇਲ ਦੋਨੋ ਆਏ ਬਟ ਇੱਕ ਗੁਜ਼ਰ ਗਈ।
ਹਾਂਜੀ-ਹਾਂਜੀ ਮਿਲ ਹੈ ਪੈਰ ਮਨ ਤਾਂ ਪੈਰਟ। ਪਾਲਣਾ। ਪਾਲਣਾ ਪੇਟਸ ਪਾਲਣਾ ਮਨ ਬਹੁਤ ਪਸੰਦ ਏ।
ਅੱਛਾ।
ਹਾਂ, ਪੇਟਸ ਦੀ ਮੈਂ ਬਹੁਤ ਸ਼ੌਕੀਨ ਹਾਂ, ਹੁਣ ਥੋੜੇ ਦਿਨ ਪਹਿਲੇ ਮੈਨੂੰ ਕੱਛੂਏ ਦਾ ਸ਼ੌਕ ਚੜਿਆ ਆਇਆ। ਪਰ ਉਹ ਲੀਗਲ ਨਿੰਗਾਲ ਕਰਕੇ ਮੈਨੇ ਨੀ ਪਾ ਲਿਆ ਉਸਨੂੰ। ਤਾਂ ਨਾਲੇ, ਉਹ ਕਿੱਧਰ ਵੀ ਬੜ ਜਾਏ ਸੀ ਪਲੰਗ- ਪਲੰਗ ਥੇਤੇ ਲੇੈਂ ਕਿਸਰ ਕੜਸ ਛੋੜ ਮੈਂ ਕੇ ਇਸ ਇਸੀ ਕਰਕੇ ਫਿਰ ਮੈਂਨੇ ਪਾਲਿਆ ਈ ਨਈ, ਕੁੱਤੇਦਾ ਸ਼ੋ ਆਇਆ ਕੁੱਤਿਆ ਦਾ ਸ਼ੌਅ ਹੋ ਗਿਆ।
ਹਾਂਜੀ।
ਹਾਂਜੀ-ਹਾਂਜੀ-ਹਾਂਜੀ।
ਹਾਂਜੀ। ਚਲੋ ਫਿਰ ਮੈਂ ਤੈਨੂੰ ਕੋਲ ਕਰਨੀ ਹ ਹਾਂਜੀ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ।